ਹਾਂਜੀ, ਸਤਿ ਸ੍ਰੀ ਅਕਾਲ। ਹ ਹਾਂਜੀ, ਹਾਂਜੀ ਵਧੀਆ, ਹੋਰ ਅੱਜ ਕਿਵੇਂ ਯਾਦ ਕੀਤਾ?
ਪੁੱਛਣਾ ਸੀ ਕੁੱਛ ਤੇ ਮੈਂ ਤੁਹਾਨੂੰ, ਬੜਾ ਔਖਾ ਨੰਬਰ ਲੱਭਿਆ ਤੁਹਾਡਾ ਮੈਂ। ਮੈਂ ਕਿਹਾ ਚਲੋ ਮੈਂ ਗੱਲ ਕਰਨੀ ਆ।
ਹ ਅੱਛਾ ਜੀ, ਵਧੀਆ ਕੀ
ਮੈਂ ਤੁਹਾਨੂੰ ਵੇਖਿਆ ਸੀ। ਹਾਂ, ਕੋਈ ਮੈਰਿਜ ਵਿੱਚ ਵੇਖਿਆ ਸੀ। ਤੁਸੀਂ ਕੱਪੜੇ ਬੜੇ ਸੋਹਣੇ ਪਾਏ ਹੁੰਦੇ ਨੇ।
ਅੱਛਾ ਜੀ।
ਹਾਂ ਹਾਂ ਤਾਂ ਹੀ ਮੈਂ ਮੈਂ ਕਰੋ ਤੁਹਾਨੂੰ ਪੁੱਛਣਾ ਸੀ ਤੋਹਾਡਾ ਦਿਲ ਸੀ, ਮੈਂ ਕਿਹਾ ਉਹ ਜੋ ਹੈਗੇ ਨਾ ਉਹ ਬੜੇ ਸੋਹਣੇ ਕੱਪੜੇ ਕੱਪੜੇ ਪਾਉਂਦੇ ਨੇ ਤੇ ਫਿਰ ਮੇਰੇ ਬੇਟੇ ਨੇ ਪਤਾ ਨੀ ਤੁਹਾਡਾ ਨੰਬਰ ਕਿਥੋਂ ਕਿਥੋਂ ਲੱਭਿਆ ਉਹ ਕਹਿੰਦਾ ਮੰਮਾ ਆ ਨੰਬਰ ਆਂਟੀ ਦਾ
ਅੱਛਾ ਹ ਚੱਲ ਵਧੀਆ ਹੋਸ਼ੀਆਰ ਬੇਟਾ ਹਾਂ ਹੋਰ ਬਸ ਬਸ ਅਸੀਂ ਘੁੰਮ ਫਿਰ ਕੇ ਕਰ ਲੈੇ ਹਾਂ ਆਪਾਂ ਇੱਕ ਸ਼ੋਪ ਤੇ ਰੱਖੀ ਨੀ ਹੋਈ ਬੀ ਐੱਸ ਇੱਕੋ ਸ਼ੌਪ ਤੇ ਜਾਣਾ ਹੈ ਬਸ ਮਾਰਕੀਟ ਜਾਂਨਿਆ ਟਰਾਈ ਕਰ ਲੈਂਦੇ ਹਾਂ ਥੋੜਾ ਫ੍ਰੀ ਮਾਈੰਡ ਹੀ ਜਾਇਆ ਜਾਏ ਤਾਂ ਹੀ ਹੁੰਦਾ ਨਾ ਵੇਖ ਸ਼ੋਪ ਤੋਂ ਦੇਖਿਆ ਹਾਂ ਇੱਕ ਇੱਕ ਸ਼ੋਪ ਤੋਂ ਦੇਖਿਆ ਚੱਲ ਅੱਗੋਂ ਚੱਲ ਦੇਖ ਲੈਂਦੇ ਚੱਲ ਅੱਗੋਂ ਅਗਲੀ ਸ਼ੋਪ ਤੋਂ ਦੇਖ ਲੈਂਦੇ ਹਾਂ ਫੇਰ ਏ ਏਦਾਂ ਹੀ ਘੁੰਮ ਘੁਮਾ ਕੇ ਮਤਲਬ ਅਸੀਂ ਸ਼ੋਪਿੰਗ ਕਰ ਲੈਦੇ ਹਾਂ ਵੀ ਫੇਰ ਦੇਖ ਲੈਨੇ ਆ ਵੀ ਉਹ ਉਧਰਾਂ ਆਪ ਪਹਿਲੀ ਦੁਕਾਨ ਤੇ ਅਸੀਂ ਦੇਖਿਆ ਸੀ ਉਹ ਜ਼ਿਆਦਾ ਬੈਸਟ ਸੀ। ਫੇਰ ਆਪਾਂ ਉੱਧਰ ਆ ਜਾਂਦੇ ਹਾਂ ਅਸੀ ਫਿਰ ਕਹਿ ਕਹਿਨੇ ਵੀ ਕੋਈ ਗੱਲ ਨੀ ਅਸੀਂ ਦੇਖਦੇ ਹਾਂ ਤੇ ਹਾਂ ਫੇਰ ਏਦਾਂ ਹੀ ਘੁੰਮ ਘੁਮਾ ਗਈ ਬਸ ਕੋਲ ਮਾਰਕੀਟ ਹੈਗੀ ਆ ਮ ਕੋਲ ਵੀ ਚਲੇ ਜਾਂਦੇ ਆਾਂ ਤੇ ਕਿਸੇ ਵੇਲੇ ਆਪਾਂ ਬਾਹਰ ਵੀ ਗਏ ਹੁੰਦੇ ਆਾਂ ਤੇ ਬਾਹਰੋਂ ਵੀ ਕਿਸੇ ਵੇਲੇ ਕਹਿ ਦਿੰਦੇ ਆ ਵੀ ਚਲੋ ਥੋੜੇ ਜਿ ਦੇਖ ਲੈਂਦੇ ਹਾਂ ਵੀ ਕੱਪੜਾ ਅੱਛਾ ਲੱਗ ਦਰਿਆਵ ਦੇ ਤਿਲ਼ ਮਤਲਬ ਡੰਮੀ ਤੇ ਪਾਇਆ ਹੋਇਆ ਪਾਉਂਦਾ ਕੱਪੜਾ ਤੇ ਫੇਰ ਟਰਾਈ ਕਰ ਲੈਂਦੇ ਆਾ ਵੀ ਹਾਂ ਵੀ ਦੇਖ ਲੈਂਨੇ ਹੋਰ ਵਧੀਆ ਕ ਨਹੀਂ ਤੇ ਬਸ ਇਏਧਰ ਕਰੀ ਦੀਏ
ਅੱਛਾ ਮੈਨੂੰ ਵੀ ਮੈਂ ਲੈਣਾ ਸੀ ਬਸ ਤਾਡੇ ਘਰ ਫੰਕਸ਼ਨ ਸੀ ਨਾ ਮੈਂ ਕਿਹਾ ਉਹਨਾ ਨੂੰ ਪੁੱਛਣੀ ਆ ਬਈ ਉਹ ਕਿੱਥੋਂ ਕੱਪੜੇ ਖਰੀਦਦੇ ਨੇ ਤੁਸੀਂ ਰੈਡੀਮੇਡ ਲੈਂਦੇ ਹੋ ਜਾਂ ਸਟਿਚ ਕਰਾਦੇ ਹੋ।
ਨਹੀਂ ਮੈਂ ਸਟਿਚ ਹੀ ਕਰਵਾਉਣੀ ਆ ਕਿਉਂਕਿ ਫਿਟਿੰਗ ਦਾ ਥੋੜਾ ਜਿਹਾ ਓ ਇੱਕ ਲਿਆ ਸੀ ਮੈਂ ਰੇਡੀਮੇਡ। ਇੱਕ ਦੋ ਲਏ ਆ ਰੇਡੀਮੇਡ ਖੈਰ ਉਹ ਮੈਂ ਆਪਣਾ ਉਹ, ਮਤਲਬ ਦੂਰੋਂ ਲੈ ਕੇ ਆਈ ਸੀਗੀ। ਤੇ ਹਾਂ ਪੰਜਾਬ ਗਏ, ਉੱਥੇ ਗਏ ਸੀ ਤੇ ਫਿਰ ਉੱਥੇ ਲੈ ਕੇ ਗਈ ਸੀ। ਤੇ ਫ਼ਿਰ ਹਾਂ। ਫ਼ੇਰ ਨਈ ਮਤਲਬ ਫਿਟਿੰਗ ਉਹਨਾਂ ਦੀ ਫਿ ਕਿਗ ਵਗੈਰਾ ਕਰਨੀ ਪੈਂਦੀ ਏ। ਜਾਂ ਫੇਰ ਆਪਣਾ ਸਾਇਜ਼ ਹੁੰਦਾ ਐ, ਕਿਸੇ ਵੇਲੇ ਹੁੰਦਾ ਕਿ ਸਾਈਜ਼ ਸਾਡਾ ਛੋਟਾ ਐ, ਕਿਸੇ ਵੇਲੇ ਕੋਈ ਖੁਲਾ ਐ ਤੇ ਖੁੱਲੇ ਦਾ ਤਾਂ ਅਸੀਂ ਕਰ ਸਕਦੇ ਆ, ਖੁੱਲੇ ਦਾ ਤਾਂ ਅਸੀਂ ਭੀੜਾ ਕਰ ਸਕਦੇ ਆ, ਜਦੋਂ ਮਤਲਬ ਭੀੜ ਮਤਲਬ ਫਿੱਟ ਹੋਵੇ ਫੇਰ ਉਹ ਆਪਣੇ ਚ ਮਾਰਜਨ ਨੀ ਹੁੰਦਾ।
ਹਾਂ ਉਹ ਤੇ ਹੈ ਹੂੰ ਹ ਰੇਡੀਮੇਡ ਦਾ ਇਹ ਹੁੰਦਾ ਹੈ ਕਿ ਅਗਰ ਰੇਡੀਮੇਡ ਦਾ ਪਤਾ ਕੀ ਹੁੰਦਾਗਰੇ ਸਾਨੂੰ ਕੁਛਝਨੇ ਦਾ ਹੀ ਮਿਲ ਰਿਹਾ ਰੇਡੀਮੇਡ ਵੀ ਉਹਨਾਂ ਦੇ ਮਿਲਿਆ ਫੇਰ ਤੇ ਬੰਦਾ ਸੋਚਦਾ ਹੀ ਚੱਲ ਰੇਡੀਮੇਡ ਚ ਲਵਾਂਗੇ, ਪਹਿਲਾਂ ਉਹਦੀ ਲਾਈਨਿੰਗ ਲਗਾਵਾਂਗੇ, ਫ਼ੇਰ ਦੇਖ ਕੇ ਆਵਾਂਗੇ ਅਸੀਂ
ਹਾਂ ਜੇ ਆਪ ਕਰਨ ਵਾਲ਼ਾ ਹੋਵੇ ਨਾ ਬੰ ਮਾਰਕਰ ਕਰਨ ਵਾਲਾ ਹੋਵੇ, ਫੇਰ ਤਾਂ ਉਹਨੂੰ ਤਾਂ ਕੋਈ ਗੱਲ ਨਹੀਂ, ਉਹਨੂੰ ਤਾਂ ਕੋਈ ਫੀ ਉਹ ਨੀ ਹੈਗਾ, ਉਹ ਤਾਂ ਫੀਟਿੰਗ ਫੂਟਿੰਗ ਆਪਣੀ ਸਈ ਆਪਣੀ ਕਰ ਲੈਂਦਾ। ਤੇ ਜਿਹਨੂੰ ਹੁਣ ਬਾਹਰੋਂ ਕਰਵਾਉਣਾ ਐ, ਬਾਹਰੋਂ ਵੀ ਤਾਂ ਅਸੀਂ ਸੌ ਪੰਜਾਹ ਰੁਪਇਆ ਦਵਾਂਗੀ ਨਾ। ਮਾੜੀ ਮੋਟੀ ਦੇ ਪੰਜਾਹ, ਇੱਕ ਇੱਕ ਸੀਨ ਲਾਉਣ ਦੇ ਪੰਜਾਹ ਰੁਪਏ ਲੈ ਲੈਂਦੇ ਨੇ, ਹਜੇ ਬਲਕਿ ਪਹਿਲੇ ਤੇ ਉਹ ਫੜਦੀਆਂ ਈ ਨੀ ਪਹਿਲੇ ਕਹਿਣਗੀਆ ਇਹ ਵਾਲਾ ਕੰਮ ਅਸੀਂ ਨੀ ਕਰਾਂਦੀਆ। ਤੇ ਜਾਂ ਫੇਰ ਸਾਨੂੰ ਦੇੜ ਇਹ ਦਿਓ ਤੇ, ਹਾਂ ਫੇਰ ਏਦਾਂ ਕਰੀਦਾ ਐ ਜਾਂ ਦੇੜ ਕੇ ਦੇ ਦੇਈਦਾ ਐ, ਜਾਂ ਫੇਰ, ਦੇਖ ਲੈਂਨੇ ਆ ਫੇਰ ਨਹੀਂ ਤਾਂ ਫੇਰ ਮੈਨੂੰ ਘੱਟ ਹੀ ਪਸੰਦ ਹੈ, ਵੈਸੇ ਰੇਡੀਮੇਡ।
ਅੱਛਾ ਮੈਨੂੰ ਹੁਣ ਆਉਂਦਾ ਹੈ ਕਿ ਮੈਂ ਰੇਡੀਮੇਡ ਵੇਖਾਂ। ਮਤਲਬ ਜੇ ਅਸੀ ਸ਼ਿਲਿਆਨੀ ਆ, ਉਹਨਾ ਹੀ ਪੈ ਜਾਂਦਾ ਸਭ ਕੁਛ ਨਾ ਲਾਈਨਿੰਗ ਵੀ ਲਓ ਫਿਰ ਓਪਰ ਲੌਸ ਲਗਾਓ ਉਹੀ ਹਿਸਾਬ ਪੈ ਜਾਂਦਾ ਹੈ ਪਰ ਰੇਡੀਮੇਡ ਦਾ ਵੀ ਇਹ, ਹਾਂ-ਹਾਂ ਰੇਡੀਮੇਡ ਦਾ ਵੀ ਇਹ ਹੁੰਦਾ ਹੈ ਨਾ ਕੀ ਪਤਾ ਨੀ ਕੱਪੜਾ ਸਹੀ ਹੋਏ ਨਾ ਹੋਏ, ਕਿਵੇਂ ਨਿਕਲੇਗਾ ਕਿਵੇਂ ਨੀ ਨਿਕ ਲ ਨਿਕਲੇਗਾ ਰੇੜ ਮੇਟ ਦਾ ਵੀ ਹੁੰਦਾ ਤੇ ਮੈਂ ਲੈ ਰਹਾ ਸੀ ਮੈਂ ਕਿਹਾ ਚਲੋ ਮੈਂ ਤੁਹਾਡੇ ਕੋਲ ਕੁਛ ਨਹੀਂ ਹੈ ਤੇ ਅੱਛਾ ਇਹ ਤੁਹਾਡੇ ਇੱਥੇ ਇੱਕ ਮੇਰੇ ਖਿਆ ਮੈਂ ਸੁਣਿਆ ਕਿ ਹੋਜਲੀ ਦਾ ਫੈਬਰਿਕ ਵੀ ਮਿਲਦਾ ਹੈ
ਕੋਣ ਕਿਹੜਾ
ਹੋਜਰੀ ਹੋਜਰੀ ਹਾਂ ਹਾਂ ਹਾਂ
ਹਾਂਜੀ ਹਜਰੀ ਹੌਜਰੀ ਤੇ ਪਾਏ ਨੇ ਕੱਪੜੇ ਲੇਕਿਨ ਹੁਣ ਮੈਂ ਥੋੜੇ ਜਿਹੇ ਘੱਟ ਕਰਤੇ ਪਹਿਲੇ ਹੌਜ਼ਰੀ ਕਾਫ਼ੀ ਸੀ ਮਤਲਬ ਹੈਗੇ ਸੀ ਤੇ ਹੁਣ ਮੈਰੇੂੰ ਨਾ ਤੁਹਾਡੇ ਲਾਇਕ ਮੈਨੂੰ ਇੰਨੇ ਪਸੰਦ ਨੀ ਹੈ ਹੁਣ ਕਿਉਂਕਿ ਉਹ ਨਾ ਅਸੀਂ ਪਾ ਪਾ ਕੇ ਨਾ ਅੱਕ ਗਏ ਹਾਂ ਤੇ ਹਾਂ ਨਹੀਂ ਮਿਲਦੇ ਤਾਂ ਹੈਗੇ ਨਹੀਂ ਹੋਜਰੀ ਮਿਲਦੀ ਅੱਛੀ ਮਿਲਦੀ ਲੇਕਿਨ ਜੇ ਤੁਹਾਡੀ ਪਸੰਦ ਹੈ
ਸੀਨ ਦਾ ਵੀ ਤੇ ਪੰਗਾ ਏ ਨਾ ਉਹ ਜਹ ਮਤਲਬ ਸੀਏ ਕਿਵੇਂ ਬੰਦਾ
ਹਾਂ ਉਹਦੀ ਕਹਿੰਦੇ ਨੇ ਕਿ ਸੂਈ ਮਤਲਬ ਪਤਾ ਨ ਗਿਆਰਾਂ ਨੰਬਰ ਸੂਈ ਲੱਗਦੀਏ ਹੁਣ ਤਾਂ ਮੈਂ ਭੁੱਲ ਵੀ ਗਈ ਹਾਂ ਪਹਿਲੇ ਬਣਾਉਂਦੀ ਸੀਗੀ ਤੇ ਹਾਂ ਤੇ ਜਾਂ ਫੇਰ ਕਹਿੰਦੇ ਵੀ ਥੱਲੇ ਨਾ ਆਪਣਾ ਨਿਊਜ਼ਪੇਪਰ ਵਗੈਰਾ ਲਾਲੋ ਹਾਂ ਨਿਜ ਕਿਸੇ ਵੇਲੇ ਨਾ ਨਿਊਜ਼ ਪੇਪਰ ਜਿਵੇਂ ਸਾਡਾ ਵਖਾ ਜੋ ਮੋਟਾ ਮੋਟਾ ਆਉਂਦਾ ਹੈ ਤੇ ਕਹਿੰਦੇ ਤੁਸੀਂ ਨਿਊਜ ਪੇਪਰ ਲਗਾਲੋ ਤੇ ਉਹਦੇ ਨਾਲ ਕਹਿੰਦੇ ਤੁਹਾਡੀ ਸੀਨ ਮਤਲਬ ਅੱਛੀ ਆਏਗੀ ਤੇ ਵੀ ਕਦੀ ਹਾਂ ਬਸ ਜਦੋਂ ਮੈਂ ਉਹਨਾਂ ਕੋਲ ਲੈ ਕੇ ਆਉਂਦੀ ਸੀ ਨਾ ਤੇ ਫੇਰ ਉਹ ਪੁ ਉਹਨਾਂ ਕੋਲ ਪੁੱਛ ਹੀ ਲੈਂਦੀ ਸੀ ਵੀ ਤੇ ਕਿਹੜੀ ਸੂਈ ਲੱਗੇਗੀ ਫੇਰ ਉਹ ਦੱਸ ਦਿੰਦੇ ਸੀਗੇ ਵੀ ਇਹ ਵਾਲੀ ਸੂਈ ਲੱਗੇਗੀ
ਹਮ ਮੇਰੀ ਸਿਸਟਰ ਸੀ ਮੇਰੇ ਸਿਸਟਰ ਨੇ ਮੰਗਵਾਇਆ ਸੀ ਇੱਕ ਹੋਰ ਚ ਦਾ ਫੈਬਰਿਕ ਉੱਥੋਂ ਹੀ ਤੇ ਉਹ ਬੜਾ ਅੱਛਾ ਉਹਨ ਮਤਲਬ ਮਿੱਟੀ ਤੇ ਮਿੱਟੀ ਟਾਈਪ ਬਣਵਾਈ ਸੀ ਬੜੀੜੀ ਅੱਛੀ ਲੱਗਹੀ ਸੀ ਉਹ ਅਲਗ ਨੀ ਰਹੀ ਸੀ ਕਿ ਘਰ ਦੀ ਬਣੀਨੀ ਹੋਈ ਹੈ
ਅ ਅੱਛਾ
ਬਿਲਕੁਲ ਰੇਡੀਮੇਡ ਲੱਗ ਰਹੀ ਸੀ ਥੋੜ੍ਹਾ ਸ਼ਿਮਰ ਸ਼ਿਮਰ ਚ ਕੱਪੜਾ ਸੀਗਾਾ ਜਿਵੇਂ ਸ਼ਿਮਰੀ ਕੱਪੜਾ ਹੁੰਦਾ ਹੈ ਉਹਦੇ ਵਿੱਚ ਕੱਪੜਾ ਸੀ ਤੇ ਮੈਨੂੰ ਉਹਨਾਂ ਨੇ ਦੱਸਿਆ ਸੀ ਕਹਿੰਦੇ ਬ ਜਿਹਨਾਂ ਕੋਲ ਤੁਸੀਂ ਪੁੱਛੋਗੇ ਨਾ ਫੈਬਰਿਕ ਜੋ ਕਹਿ ਰਹੇ ਹੋ ਕਿ ਸੂਟ ਵਗੈਰਾ ਬੜੇ ਸੋ ਪਾਇਆ ਹੁੰਦੇ ਨੇ ਉਹਨਾਂ ਲਈ ਮੈਂ ਮੰਗਵਾਇਆ ਸੀ ਤੇ ਉਹੀ ਦੱਸਾਂਣੀਆਂ ਤੁਹਾਨੂੰ
ਅੱਛਾ ਤੇ ਹਾਂ ਨਹੀਂ ਉਹ ਤਾਂ ਕੋਈ ਨੀ ਉਹ ਤਾਂ ਪਤਾ ਹੈ ਕੀ ਉਹ ਤਾਂ ਸੀਨ ਦੇ ਉੱਪਰ ਵਾਲ ਹੀ ਹੁੰਦਾ ਹੈ ਜਿਹੜਾ ਆਪਣਾ ਆਪਾਂ ਆਪਣਾ ਲਵਾਂਗੇ ਬੁਟੀਕ ਵਾਲੀ ਲਵਾਂਗੇ ਚਨ ਸਾਨ ਲਵਾਂਗੇ ਉਹਦੇ ਤੇ ਵੀ ਡਿਪੈਂਡ ਕਰਦਾ ਨਾ ਕਿ ਵੀ ਉਹ ਅੱਛਾ ਸੀਵੇ ਤੇ ਫੇਰ ਉਹ ਉਹ ਤਾਂ ਹੈ ਤਾਂ ਮਤਲਬ ਅੱਛੇ ਲੱਗਦੇ ਨੇ ਉਹ ਵੀ ਉਹ
ਤਰ੍ਹਾਂ ਦੀ ਸੇਮ ਹੀ ਕੱਪੜਾ ਹਉਦਾ ਸਾਨ
ਨਹੀਂ ਨਹੀਂ ਹੁੰਦੀ ਅਲੱਗ ਅਲੱਗ ਹੁੰਦੀ ਸਰਦੀਆਂ ਦੀ ਹੈ ਉਹ ਅਲੱਗ ਹੁੰਦੀ ਹੈ ਗਰਮੀਆਂ ਦੀ ਅਹ ਅਲੱਗ ਹੁੰਦੀ ਤੇ ਮਤਲਬ ਕਈ ਹੁੰਦਾ ਹੈ ਕਈ ਇੱਕ ਇੱਕ ਵਾਰੀ ਕੱਪੜਾ ਮੈਂ ਲਿਆਂਦਾ ਸੀ ਉਹਦੇ ਤਾਂ ਬਿਲਕੁਲ ਚੱਲਿਆ ਹੀ ਨਹੀਂ ਬਿਲਕੁਲ ਹੀ ਨੀ ਚੱਲੀ ਸੂਈ ਮੈਂ ਨਿਊਜ਼ ਪੇਪਰ ਲਾ ਕੇ ਵੀ ਵੇਖ ਲਿਆ ਲੇਕਿਨ ਸੂਈ ਬਦਲ ਕੇ ਵੀ ਦੇਖ ਲਈ ਪਰ ਉਹਦੇ ਤੇ ਚੱਲਿਆ ਹੀ ਨਹੀਂ ਬੜਾ ਮੁਸ਼ਕਿਲ ਕਲ ਬੜਾ ਮੁਸ਼ਕਿਲ ਉਹ ਸੂਟ ਨੂੰ ਮੈਂ ਪੂਰਾ ਕੀਤਾ ਤੇ ਕਈਆਂ ਤੇ ਤਾਂ ਕਈਆਂ ਤੇ ਆਂਦਾ ਹੀ ਨਹੀਂ ਸੀਨ ਆਉਂਦੀ ਹੋਈ ਨੀ
ਮੈਂ ਇੱਕ ਵਾਰ ਲਿੱਤਾ ਸੀ ਹਜਰੀ ਦਾ ਤੇ ਮੈਂ ਸਟਿਚ ਕੀਤਾ ਸੀ ਉਹ ਚੀਜ਼ ਦਾ ਫਾਇਦੇ ਪਰ ਮੇਰੇ ਤਾਂ ਜਿਵੇਂ ਨਾ ਜਿਵੇਂ ਮੈਂ ਸੀਨ ਲਾਉਂਦੀ ਸੀ ਸੀ ਨਾ ਉਹ ਉਝ ਉਂਝ ਮੋਰੀਆਂ ਮੋਰੀਆਂ ਆ ਗਈਆਂ ਸੀ ਕੱਟ ਕੱਟੋ ਗਿਆ ਮਤਲਬ ਕਿ ਜਿਵੇਂ ਕੱਪੜਾ ਕੱਟਿਆ ਗਿਆ ਆ
ਥੋ ਹੀ ਹੋ ਜਾਂਦਾ ਨਾ ਜਾਂਦ ਤਾਂ ਸ ਸੀਨ ਨੀ ਆਉਂਦੀ ਤੇ ਜਾਂ ਫਿਰ ਫ ਉਹ ਜਦੋਂ ਸੀਨ ਆਂਦੀ ਹੈ ਜਿੱਥੇ ਮਾੜੀ ਚ ਸੂਈ ਲੱਗਦੀ ਹੈ ਉਹ ਕੱਟ ਬਣ ਜਾਂਦਾ ਮਤਲਬ ਉਹ ਛਿੱਜ ਜਾਂਦਾ ਜਿਵੇਂ ਛਿੱਜ ਜਾਂਦਾ
ਅੱਛਾ ਅੱਛਾ ਹਾਂ ਹਾਂ ਹਾਂ
ਹਾਂ ਤੇ ਬਸ ਵੀ ਜਾਂ ਦੇਖ ਕੇ ਲਓ ਵੀ ਪੁੱਛ ਲੋੋ ਵੀ ਵੀ ਸਹੀ ਚੱਲੇਗਾ। ਮਸ਼ੀਨ ਤੇ ਜਾਂ ਹੋਰ ਪਹਿਲੇ ਉਹ ਤਾਂ ਦੱਸ ਹੀ ਦਿੰਦੀਆਂ ਹੋਣੀਆਂ ਵੀ ਇਹ ਨੰਬਰ ਦੀ ਸੂਈ ਲਗਾਓ। ਜਾ ਇਦਾ ਕਰੋ ਜ ਓਦਾ ਕਰੋ।
ਚਲੋ ਮੈਂ ਲੈਣਾ ਹੋਏਗਾ ਨਾ ਮੈਂ ਤੂੰ ਤੁਹਾਨੂੰ ਨੌਲੇਜ ਹੈਗੀ ਫੈਬਰਿਕ ਦੀ ਤੇ ਇੱਥੇ ਤੁਸੀਂ ਇੱਕ ਬਲੈਕ ਰੰਗ ਦੀ ਸਾੜੀ ਵੀ ਪਾਈ ਹੋਈ ਸੀ ਤੁਸੀਂ ਉਹ ਬਹੁਤ-ਬਹੁਤ ਸੋਹਣੀ ਸਾੜੀ ਉਹ ਕਿੱਥੋਂ ਲਿੱਤੀ ਸੀ ਤੁਸੀਂ।
ਬਸ ਉਹ ਵੀ ਏਦਾਂ ਹੀ ਮਾਰਕੀਟ ਵਗੈਰਾ ਚ ਗਏ ਸੀਗੇ। ਤੇ ਉੱਥੋਂ ਹਾਂ ਬਾਹਰੋਂ ਮਤਲਬ ਕੋਈ ਬਦਲਾਅ ਨਹੀਂ ਮਤਲਬ ਕੋਈ ਬਦਲਾਅ ਨਹੀਂ ਉਹ ਅਸੀਂ ਬਾਹਰ ਗਏ ਸੀਗੇ ਤੇ ਮਤਲਬ ਬਾਹਰੋਂ ਹੀ ਵੱਡੇ ਬਦਲਾਅ ਹੁੰਦੇ ਹਨ ਤਸੇਜ਼ ਕੀਤੀ ਸੀ। ਮੈਰਿਜ ਸੀਗੀ ਸਾਡੇ ਤੇ ਫਿਰ ਮੈਂ ਉਦੋਂ ਲਈ ਸੀ।
ਅੱਛਾ! ਨੀ ਇਹ ਤੋਂ ਸਾੜੀ ਤੁਹਾਡੀ ਬਹੁਤ ਸੋਹਣੀ ਹੈ। ਤਬ ਬਲੈਕ ਕਲਰ ਦੀ ਸਾੜੀ ਹੈ।
ਹਮ ਬਸ ਬਲੈਕ ਦਾ ਮੈਨੂੰ ਨਾ ਬਲੈਕ ਕਲਰ ਮੇਰੇ ਤੇ ਮੈਨੂੰ ਮਤਲਬ ਆਪਣੇ ਵੱਲ ਖਿੱਚਦਾ ਹੈ ਬਲੈਕ ਕਲਰ ਮੈਂ
ਅੱਛਾ ਹ-ਹ-ਹ ਮੇਰੇ ਵਾਲਾ ਹਿਸਾਬ ਹੈ ਤੁਹਾਡਾ ਵੀ ਹਾਂ-ਹਾਂ।
ਤੇ ਉਹ ਸਗੋਂ ਮੈਨੂੰ ਸਾਰੇ ਬੋਲਦੇ ਤੂੰ ਸੂਟ ਤੂੰ ਕਾਲੇ ਕਾਲੇ ਇਕੱਠੇ ਕਰੀ ਜਾਂਦੀ ਆ ਹਾਂ ਮੈਂ ਕਿਹਾ ਕੋਈ ਨੀ ਮੈਨੂੰ ਖਿੱਚੀ ਪੈਂਦੀ ਹੈ ਹਾਂ ਮੈਨੂੰ ਖਿੱਚੀ ਪੈਂਦੀ ਹੈ ਵੀ ਮੈਨੂੰ ਬਲੈਕ ਹੀ ਮੈੰ ਜਿਥੇ ਵੀ ਜਾਵਾਂਗੀ ਪੈਲ੍ਹਾ ਮੈੰ ਕ ਮੈਨੂੰ ਬਲੈਕ ਦਿਖਾਓ ਤੇ ਫੇਰ ਉਸ ਤੋਂ ਬਾਅਦ ਫਿਰ ਦੇਖਦੀ ਹਾਂ ਬਲੈਕ ਚ ਨਹੀਂ ਪਸੰਦ ਆਇਆ। ਤੇ ਦੂਸਰੇ ਕਲਰ।
ਅੱਜ ਮੈਂ ਬਲੈਕ ਲੱਗਦੇ ਵੀ ਸੋਨੇ ਨੇ ਅੱਜ ਜਿਵੇ ਮੈਂ ਗੁਰਦੁਆਰੇ ਗਈ ਸੀ। ਚ ਉਥੇ ਇੱਕ ਆਉਂਦੀ ਹੈ ਲੇਡੀ ਆਂਦੀ ਉਹਨੇ ਬਲੈਕ ਕਲਰ ਦਾ ਸੂਟ ਪਾਇਆ ਹੋਇਆ ਸੀ ਇੰਨਾ ਸੋਹਣਾ ਸੂਟ ਪਾਇਆ ਹੋਇਆ ਸੀ ਉਹਨੇ ਬਲੈਕ ਕਲਰ ਦਾ। ਮਤਲਬ ਦੂਰੋਂ ਹੀ ਸੂਟ ਨਾ ਆਪਣੇ ਵੱਲ ਖਿੱਚਦਾ ਪਿਆ ਸੀ।
ਚਲੋ ਮਮ ਬਲੈਕ ਅੱਛੇ ਲੱਗਦੇ ਹੁਣ ਮੈਂ ਵੀ ਗਈ ਸੀ ਤੇ ਆਪਣੇ ਭਤੀਜੇ ਦੀ ਮੈਰਿਜ ਤੇ। ਤੇ ਉੱਥੋਂ ਮੈਂ ਬਲੈਕ ਕਲਰ ਦਾ ਲੈ ਕੇ ਗਈ ਸੀ ਸੂਟ ਸਗੋਂ ਭਾਬੀ ਨੇ ਦਿਤਾ ਦੀਤਾ ਸੀ ਮਤਲਬ ਮੈਰੀਜ ਦਾ ਤਾਂ ਸੀ ਮੈਂ ਫੇਰ ਮੈਂ ਔਨਾਂ ਨੂੰ ਕਿਆ ਮੈਂ ਕਿਆ ਵੀ ਮੈਨੂੰ ਨਾ ਬਲੈਕ ਈ ਲੈ ਦੋ ਕੋਈ ਗੱਲ ਨੀ ਵਿੱਚ ਪੀਚ ਚੁੰਨੀ ਦੇ ਵਿੱਚ ਪਿੰਕ ਕਲਰ ਹੈਗਾ ਈ ਏ। ਮੈ ਤੇ ਫੇਰ ਮੈਂ ਔਥੋਂ ਬਲੈਕ ਈ ਲੈ ਕੇ ਆਈ ਸੀ। ਅੱਛਾ ਹੈਗੇ ਉਹਵੀ ਅੱਛਾ ਮਿਲ ਗਿਆ ਸੀ। ਸਹੀ ਰੇਟ ਦਾ ਮਿਲ ਗਿਆ ਸੀਗਾ। ਹਮ, ਅੱਛਾ ਲੱਗਦਾ ਪ
ਮੈਂ ਜਦੋਂ ਵੀ ਲੈਣਾ ਹੋਏਗਾ ਨਾ ਮੈਂ ਕੱਪੜਾ ਕੁੱਪੜਾ ਕੁਛ ਵੀ ਤਾਨੂੰ ਮੈਂ ਜ਼ਰੂਰ ਯਾ ਨਾਲ ਲੈ ਕੇ ਜਾਵਾਂਗੀ, ਯਾ ਪੁੱਛਾਂਗੇ ਤਾਡੇ ਕੋਲੋਂ। ਠੀਕ ਹੈ, ਹਾਂ ਚਲੋ ਠੀਕ ਹੈ ਫੇਰ ਠੀਕ ਹੈ ਚਲੋ ਸਤ ਸ਼੍ਰੀ ਕਾਲ।
ਸਤ ਸ਼੍ਰੀ ਕਾਲ।